ਹੈਲੋ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
ਠੀਕ ਹੋ ਜੀ?
ਹਾਂਜੀ ਵਧੀਆ ਜੀ।
ਅੱਛਾ ਜੀ, ਹੋਰ ਕੀ ਕਰ ਰਹੀ ਸੀ ਜੀ, ਡਿਨਰ ਹੋ ਗਿਆ?
ਹਾਂਜੀ-ਹਾਂਜੀ ਸਾਡਾ ਜੀ ਡਿਨਰ ਹੋ ਗਿਆ ਜੀ।
ਅੱਛਾ ਜੀ, ਰੋਟੀ ਕੀ ਬਣਾਇਆ ਸੀ ਅੱਜ ਤੁਸੀਂ?
ਅੱਜ ਮੈਂ ਬਣਾਏ ਸੀ ਵੀ ਇਹ ਫ ਫਾਸਮੀਨ ਹੋਤੇ ਨਾ ਫਾਸਮੀਨ ਆਲੂ ਬਣਾਏ ਸੀ।
ਕਿਆ ਚੀਜ਼?
ਹੈਲੋ, ਹਾਂਜੀ ਫਰਾਸਬੀ- ਆਲੂ।
ਅੱਛਾ ਜੀ।
ਹਾਂਜੀ।
ਓਕੇ ਜੀ, ਹੁ ਨੇ ਹੋਇਆ ਤੁਹਾਡਾ ਡਿਨਰ।
ਨਹੀਂ- ਨਹੀਂ ਹਾਂ ਉਹ ਚੂਕਾ ਕਦ ਦਾ ਹੋ ਗਿਆ ਤੋ।
ਫੇਰ ਸੈਰ- ਸੁਰ ਕਰ ਰਹੇ ਹੋਣੇ ਰੋਟੀ ਖਾ ਕੇ ਨਾ ਤੁਸੀਂ।
ਹਾਂਜੀ-ਹਾਂਜੀ ਘੁੰਮਦੇ ਪਏ ਸੀ ਅਸੀਂ।
ਅੱਛਾ ਜੀ।
ਤੇ ਹੁਣ ਤੋ ਬਸ ਪੈਣ ਦੀ ਤਿਆਰੀ ਸੀ। ਸੋਣ ਦੀ ਤਿਆਰੀ ਸੀ, ਬਸ ਮੈਂ ਕੇ ਚਲੋ। ਹੁਣ ਕੋ ਅਹ ਬਾਤ ਕਰ ਲਈਏ ਥੋੜੀ ਜੀ।
ਹਾਂਜੀ।
ਹਾਂਜੀ।
ਜਿਹੜੀ ਤੁਸੀਂ ਔਫਰ ਦੱਸ ਰੇ ਸੀ ਨਾ ਮੈਨੂੰ ਪਾਰਲਰ ਦੀ, ਤੁਸੀਂ ਮੈਨੂੰ ਇਨਫੋਰਮ ਹੀ ਨੀ ਕੀਤਾ। ਮੈਂ ਆਉਣਾ ਸੀਗਾ, ਮੈਂ ਵੇਟ ਕਰ ਰਹੀ ਸੀ ਤੁਹਾਡੀੇ। ਕੋਲ ਦੀ।
ਅੱਛਾ ਮੈਂ ਤੁ ਤੁਹਾਨੂੰ ਲਾਇਆ ਸੀ, ਕੋਲ। ਜਾਂ ਲੱਗਾ ਨੀ ਹੋਗਾ ਤੁਹਾਡੇ ਕੋਲ, ਨਾ।
ਹੋ ਸਕਦਾ ਮੈਂ ਹਾਂਜੀ, ਮੈਂ ਬਿਜ਼ੀ ਹੋਣੀ ਮੈਨੂੰ ਪਤਾ ਨੀ ਲੱਗਾ ਹੋਣਾ।
ਹਾਂਜੀ- ਹਾਂਜੀ, ਤੇ ਸਾਡੇ ਨਾਲ ਦੇ ਚ ਅ ਜਦ ਜਿੱਥੇ ਆਪਾਂ ਰਹਿੰਦੇ ਹਾਂ ਨਾ, ਤੇ ਸਾਡੇ ਨਾਲ ਦੇ ਗਏ ਸੀ। ਸਾਡੇ ਨਾਲ ਹਾਂਜੀ, ਤੇ ਉਹਨਾ ਨੇ ਵੀ ਲਿਆ, ਹਾਂਜੀ। ਹਾਂਜੀ- ਹਾਂਜੀ ਉਹ ਵੀ ਗਏ ਸੀ, ਹਾਂਜੀ।
ਕੀ- ਕੀ ਕਰਵਾ ਕੇ ਆਏ ਹੋ ਤੁਸੀਂ?
ਮੈਂ ਅੱਜ ਕਰਾਇਆ ਮੈਨੀ, ਪੈਡੀ ਤੇ ਨਾਲ ਫੇਸ਼ਅਲ ਤੇ ਥਰੈਡਿੰਗ ਹਾਂਜੀ, ਵੈਕਸਿੰਗ ਬਿਚ ਦੀ ਸੀ ਹਜ਼ਾਰ ਚ। ਹਜ਼ਾਰ ਰੁਪਏ ਚ ਹੀ ਲਿੱਤੀ ਜੀ।
ਸਹੀ ਹੈ, ਹਨਾ।
ਹਾਂਜੀ ਵਧੀਆ ਜੀ।
ਉਹ ਪੈਕੇਜ ਮਤਲਬ ਵਧੀਆ ਕੱਢਿਆ ਸੀ, ਨਾ ਉਹਨਾਂ ਨੇ।
ਹਾਂਜੀ- ਹਾਂਜੀ ਬਹੁਤ ਵਧੀਆ ਕੱਢ ਦੇ ਹੈ ਜੀ, ਅਬ ਹੁਣੇ ਦੇਖੋ। ਇਹ ਆਪਣਾ ਤੀਜ ਆਏਗੀ ਨਾ, ਤੇ ਰਾਖੀ। ਤੇ ਇਹਨਾਂ ਦੇ ਕੱਢਦੇ ਹੈ ਪੈਕੇਜ।
ਹਾਂਜੀ, ਹੁਣ ਮਤਲਬ ਹੁਣ ਜਿਵੇਂ ਫੈਸਟੀਵਲ ਆ ਰਹੇ ਅੱਗੇ-ਅੱਗੇ ਤੇ ਪੈਕੇਜ ਕੱਢਦੇ ਹਓਗੇ ਜਿਵੇਂ ਕਰਵਾ ਜੋਤ ਆਊਗਾ ਉਹਦੇ ਵੀ ਪੈਕੇਜ ਨਿਕਲੂਗੇ। ਹਾਂਜੀ ਹੁਣ ਸੀਜਨ ਹੋ ਗਿਆ ਨਾ। ਹਾਂਜੀ- ਹਾਂਜੀ। ਫੇਰ ਦੱਸਿਓ ਮੈਨੂੰ ਨਾ, ਜਦੋਂ ਅਗਲੀ ਨੈਕਸਟ ਟਾਈਮ ਜਦੋਂ ਵੀ ਤੁਸੀਂ ਜਾਓਗੇ। ਇੱਕ ਵਾਰੀ ਮੈਨੂੰ ਇਨਫੋਰਮ ਜ਼ਰੂਰ ਕਰਿਓ ਉਹ ਵਾਲਾ ਮੈਂ ਸਕਿਪ ਨੀ ਕਰੂੰਗੀ ਮੈਂ ਹੁਣ ਤਾਂ ਮੈ ਬਿਜੀ ਸੀਗੀ ਮੈਂ ਤੋਂ ਗਿਆ ਆਏ ਨਹੀਂ ਗਿਆ। ਹੋਰ ਬੱਚੇ ਠੀਕ ਨੇ ਜੀ ਤੁਹਾਡੇ?
ਹਾਂਜੀ
ਬੱਚੇ ਠੀਕ ਨੇ?
ਹਾਂਜੀ ਸਾਡੇ ਬੱਚੇ ਵਧੀਆ ਹੈ ਜੀ ਅੱਜ ਤੋਂ ਸਕੂਲ ਗਏ ਸੀ ਹਾਂਜੀ। ਹਾਂਜੀ ਸੋ ਗਏ ਤੋਂ ਹੁਣ ਉਹ ਨਾ ਸੁਬਾਹ ਨਾ, ਉੱਠਣਾ ਹੁੰਦਾ ਨਾ ਤੇ ਛੇਤੀ ਹਾਂਜੀ ਜਾਣਾ ਹੁੰਦਾ ਹੈ। ਤੇ ਸੱਤ ਵਜੇ ਦਾ ਹੋ ਗਿਆ ਨਾ ਸਕੂਲ ਸਾਡੇ ਇੱਥੇ ਦਾ
ਅੱਛਾ
ਹਾਂਜੀ ਤੇ ਛੇਤੀ ਜਾਂਦੇ ਆ ਹਾਂਜੀ ਤੇ ਪੂਰਾ ਦਿਨ ਏਦਾਂ ਹੀ ਨਿਕਲ ਜਾਂਦਾ ਹੈ ਤੇ ਤੇ ਫੇਰ ਟਿਊਸ਼ਨ ਜਾਂਦੇ ਆ ਬੱਚੇ ਤੇ ਟਾਈਮ ਹੀ ਨਹੀਂ ਲੱਗਦਾ, ਉਹ ਉਹ ਨਾਲ ਨਾ ਰੈਸਟ ਦੇ ਲਈਏ ਤੇ ਤਾਂ, ਖਾਣਾ ਜਿੱਦਾਂ ਜਲਦੀ ਬਣਾਉਂਦੀ ਹਾਂ ਅਸੀਂ ਮੈਂ ਤੇ ਹੁਣ ਜਲਦੀ ਖਾ ਕੇ ਕੇ ਸੋ ਜਾਂਦੇ ਆ ਸਾਡੇ ਨਿਆਣੇ ਹਾਂਜੀ।
ਹਮ ਫਿਰ ਸਵੇਰੇ ਸਕੂਲ ਜਾਂਦੇ ਆ ਨਾ ਟਾਈਮ ਸਿਰ ਜਾਣਾ। ਪੈਂਦਾ ਵਾ ਸਕੂਲੇ ਤਾਂ ਬੱਚਿਆਂ ਦੇ ਨਾਲ ਸਵੇਰੇ ਉੱਠਣਾ ਵੀ ਜਲਦੀ ਪੈਂਦਾ ਵਾ।
ਹੁੰਦੇ ਨਾ ਤੇ ਉਹ ਵੀ ਕਰਨਾ ਪੈਂਦਾ ਇਹਨਾਂ ਨੂੰ ਤੇ ਤਾਂ ਹੀ ਕਰਕੇ ਥੱਕ ਜਾਂਦੇ ਆ ਨਿਆਣੇ ਤੇ,
ਨੇ ਬੱਚਿਆਂ ਨੂੰ ਸਕੂਲ ਅੱਛਾ ਜੀ ਬੱਚੇ ਨੂੰ ਸਕੂਲ ਆਪ ਛੱਡਣ ਜਾਂਦੇ ਹੋ ਜਾਂ ਕੋਈ ਵੈਨ ਲਗਾਈ ਹੈ ਸਕੂਲ ਵੈਨ
ਨਹੀਂ ਨਹੀਂ, ਆਪ ਹੀ ਛੱਡਣ ਜਾਂਦੇ ਆ ਇਥੇ ਨਾਲ ਹੀ ਆ ਸਾਡੇ ਹਨਾ। ਥੋੜ੍ਹੀ ਜਿਹੀ ਦੂਰ ਪੈਂਦਾ ਹਾਂਜੀ ਥੋੜ੍ਹੀ ਜਿਹੀ ਦੂਰ ਪੈਂਦਾ ਹੈ। ਤੇ ਨਾਲੇ ਰੋਖ ਹੋ ਜਾਂਦੀ ਆ ਸਾਡੀ ਹਾਂਜੀ।
ਅੱਛਾ ਪੈਦਲ ਹੀ ਜਾਂਦੇ ਨੇ ਸਹੀ ਹੈ।
ਹਾਂਜੀ, ਹਾਂਜੀ ਤੇ ਆ
ਹੋ ਜਾਂਦੀ ਹੈ ਹਨਾ,
ਹਾਂਜੀ ਹਾਂਜੀ, ਤੇ ਬ੍ਰੈਕ ਹਣ ਕੇ ਲੰਚ ਕੇ ਲੀਏ ਮੈਂ ਉਹ ਬਣਾਇਆ ਸੀ ਸੈਂਡਵਿਚ ਅੱਜ ਸੈਂਡਵਿਚ ਬਣਾ ਕੇ ਦੀਆ ਦਿੰਦੀ ਸੀ ਦੀਆ
ਕਿਹੜਾ ਸੈਂਡਵਿਚ ਬਣਾਇਆ ਸੀ ਤੁਸੀਂ
ਮੈਂ ਜਿਵੇਂ ਆਪਾਂ ਉਹ ਦਹੀਂ ਹੁੰਦੀ ਹੈ ਨਾ
ਹਾਂਜੀ
ਤੇ ਹਾਂਜੀ ਤੇ ਖੀਰਾ ਹੁੰਦਾ। ਖੀਰਾ ਦਹੀਂ ਅ ਪਿਆਜ ਤੇ ਟਮਾਟਰ ਹਾਂਜੀ ਇਹਨਾਂ ਨੂੰ ਮਿਕਸ ਕਰਕੇ ਤੇ ਉਹ ਤੇ ਲਾ ਇੰਦਾ ਤੇ ਇਹ ਏਦਾਂ ਨੀ ਖਾਂਦੀ ਨਾ ਘੀ ਲਾ ਕੇ ਨਹੀਂ ਖਾਂਦੀ ਇਹ ਏਦਾਂ ਹੀ, ਸਿੰਪਲ ਜਾਂ ਹਾਂਜੀ ਤੇ ਮੀਉਹਨੀਜ਼ ਲਾ ਦਿੰਦੀ ਹਾਂ ਉਹ ਵਿੱਚ
ਅੱਛਾ ਮਿਓਨੀਜ਼ ਸੋਸ ਰੈਡ ਸੋਸ ਮਿਓਨੀਜ਼ ਹਨਾ।
ਹਾਂਜੀ, ਹਾਂਜੀ ਦੋਨੋ ਜੀ ਜੀਜੇ, ਹਾਂਜੀ ਤੇ ਕਦੇ ਫਰੇਂਚ ਫਰਾਈ ਬਣਾ ਲਿੰਦੀ ਹੈ। ਏਨਾ ਦੇ ਲਈ
ਅੱਛਾ ਜੀ।
ਹਾਂਜੀ।
ਵੈਸੇ ਬੱਚਿਆਂ ਨੂੰ ਜਿੰਨਾ ਹੋਵੇ ਉਹਨਾ ਘਰ ਦਾ ਹੀ ਖਾਣਾ ਚਾਹੀਦਾ ਨਾ।
ਹਾਂਜੀ, ਬਿਲਕੁਲ ਘਰ ਦਾ ਹੀ, ਅਸੀਂ ਤਾਂ ਘਰ ਦਾ ਹੀ ਖਾਂਦੇ ਆ ਇਹਨਾਂ ਨੂੰ ਬਾਹਰ ਦਾ ਸੂਟ ਹੀ ਨਹੀਂ ਕਰਦਾ ਜੀ।
ਹਾਂਜੀ, ਨਾਲੇ ਅੱਜ ਕੱਲ੍ਹ ਦੀ ਇਨਫੈਕਸ਼ਨ ਵਗੈਰਾ ਨਾ ਬਹੁਤ ਜਲਦੀ ਹੋ ਜਾਂਦੀ ਹੈ।
ਹਾਂਜੀ, ਛੇਤੀ ਹੋ ਜਾਂਦੀ ਹਾਂ ਜੀ।
ਔਰ ਬੱਚਿਆਂ ਨੂੰ ਤਾਂ ਬਹੁਤ ਜਲਦੀ ਹੋ ਜਾਂਦੀ ਹੈ,
ਬਿਲਕੁਲ ਜੀ। ਇਹ ਸਾਡੇ ਤੇ ਨਿਆਣੇ ਨਾ ਇਹ ਏਜ ਵੱਡੀ ਹੁੰਦੀ ਹੈ ਨਾ ਸਾਡੀ, ਸਾਡੀ ਵੱਡੀ ਗੁੜੀਆ ਹੈ ਤੇ ਇਹਨੂੰ ਬੜੀ ਜਲਦੀ ਹੋ ਜਾਂਦਾ ਹੈ।
ਅੱਛਾ ਹਾਂ ਇਹ ਤਾਂ ਹੁੰਦਾ ਮੇਰੇ ਬੇਬੀ ਨੂੰ ਵੀ ਬਹੁਤ ਹੀ ਜਲਦੀ ਹੁਣ ਠੀਕ ਹੋਇਆ ਅਸੀਂ ਕਿੰਨੇ ਡਾਕਟਰਸ ਬਦਲੇ ਉਹਦੇ ਲਈ ਉਹਨੂੰ ਪੇਟ ਦੀ ਇਨਫੈਕਸ਼ਨ ਹੋ ਰਹੀ ਸੀ ਬਹੁਤ ਜ਼ਿਆਦਾ।
ਅੱਛਾ ਜੀ।
ਉਦੋਂ ਫਿਰ ਪੋਟੀਆਂ ਲੱਗੀਆਂ ਸੀ ਹਾਂਜੀ-ਹਾਂਜੀ ਉਹ ਫਿਰ ਪਤਾ ਕੀ ਹੈ, ਹਾਂ, ਨਹੀਂ ਪੰਜ ਮਹੀਨੇ ਹਾਂਜੀ-ਹਾਂਜੀ, ਤੇ ਮਤਲਬ ਆਪਣਾ ਹੱਥ ਸਾਰਾ ਦਿਨ ਮੂੰਹ ਚ ਰੱਖੂਗਾ ਨਾ, ਤੇ ਹੁਣ ਨੀ ਪਤਾ ਮੈਂ ਤੇ ਚਲੋ ਉਹਦੇ ਹੈਂਡ ਮੈਂ ਬਾਰ ਬਾਰ ਉਹਦੇ ਹੈਂਡ ਜਿਵੇਂ ਵੋਸ਼ ਕਰਦੀ ਰਹਿੰਦੀ ਹਾਂ। ਹੁਣ ਜਿਵੇਂ ਬਾਹਰੋਂ ਕੋਈ ਆ ਕੇ ਖਿਡਾ ਲੈਂ ਦਾ ਆ ਜਾਂ ਕੋਈ ਬੱਚਾ ਉਹਦੇ ਹੱਥ ਫੜ ਲੈਂਦਾ ਵਾ ਫਿਰ ਉਹ ਹੱਥ ਉਹਦੇ ਮੂੰਹ ਚ ਜਾਂਦੇ ਨੇ, ਤੇ ਫੇਰ ਉਹਦੇ ਨਾਲ ਨਾ ਇਨਫੈਕਸ਼ਨ ਹੋ ਜਾਂਦੀ ਹੈ,
ਹਾਂਜੀ ਹੋ ਜਾਂਦੀ ਹੈ ਬੱਚੇ ਨੂੰ ਜਦੀ ਛੇਤੀ ਹੁੰਦੀ ਹੈ, ਹਾਂਜੀ।
ਫੇਰ ਮੈਂ ਹੁਣ ਤਾਂ ਠੀਕ ਹੈ ਚਲੋ, ਹੁਣ ਮੈਂ ਉਹਦੀ ਬਹੁਤ ਜ਼ਿਆਦਾ ਕੇਅਰ ਕਰਦੀਆ।
ਹਾਂਜੀ।
ਹੋ ਹੋਰ ਦੱਸੋ ਜੀ ਕੀ ਕਰ ਰਹੇ ਸੀ ਤੁਸੀਂ?
ਬਸ ਅੱਜ ਮੈਂ ਬਿਜੀ ਸੀ ਪਾਰਲਰ ਚ, ਤੇ ਅੱਧ ਇੰਨਾ ਟਾਈਮ ਤੋਂ ਉੱਥੇ ਨਿਕਲ ਗਿਆ ਸਾਡਾ ਤੇ ਹੁੰਦੇ ਆ ਨਾ ਕਾਫੀ ਕਲਾਇੰਟ ਹੁੰਦੇ ਆ ਤੇ ਲੱਗਦਾ ਹੀ ਹੈ, ਉੱਥੇ ਟਾਈਮ ਹੀ ਲੱਗ ਜਾਂਦਾ ਪੂਰਾ-ਪੂਰਾ ਟਾਈਮ ਹੀ ਲੱਗ ਜਾਂਦੈ, ਤੇ ਅੱਜ ਨਾ ਬੜਾ ਅੱਛਾ ਫੀਲ ਹੁੰਦਾ ਸੀ ਮੈਨੂੰ ਨਾ, ਐਂ ਜਿਵੇਂ ਪਤਾ ਨੀ ਕੀ ਘੱਟ ਗਿਆ ਬਸ, ਬੋਡੀ ਚ ਨਾ, ਹਾਂ। ਤੇ ਫੀਲ ਬੜਾ ਹਾਂਜੀ-ਹਾਂਜੀ, ਮਤਲਬ ਕਿ ਅ ਮਸਾਜ ਵਗੈਰਾ ਜੈਸੇ ਅ ਫੇਸ਼ਅਲ ਚਲੀ ਜਾਂਦੇ ਹੈ ਨਾ ਤੋਂ, ਬੜਾ ਰਿਲੈਕਸ ਹੋ ਜਾਂਦੇ ਆ, ਹਾਂਜੀ ਹਾਂ। ਰਿਲੈਕਸ ਹੋ ਜਾਂਦੀ ਹੈ ਬੋਡੀ, ਤੇ ਮੈਨ ਪੈਡੀ ਵੀ ਕੀਤਾ ਸੀ ਨਾ ਤੇ ਉਹ ਵੀ ਬੜੇ ਚਮਕ ਦੇ ਪਏ ਸੀ ਅਸੀਂ ਪੈਰ ਵੀ ਨਾ, ਹਾਂਜੀ
ਪਰ ਲੇਡੀਜ਼ ਨੂੰ ਨਾ ਆਪਣੇ ਹੱਥਾਂ ਦਾ ਪੈਰਾਂ ਦਾ ਬਹੁਤ ਮਤਲਬ ਧਿਆਨ ਰੱਖਣਾ ਚਾਹੀਦਾ। ਕਿਉਂਕਿ ਹੁਣ ਅੱਗੇ ਅੱਗੇ ਮੌਸਮ ਜਿਵੇਂ ਸਰਦੀ ਆਏਗੀ ਤੇ ਨਾ ਜਿੱਦਾਂ ਡਰਾਈਨੈਸ ਆ ਜਾਂਦੀ ਹੈ,
ਹਾਂਜੀ।
ਪੈਰਾਂ ਤੇ ਹੱਥਾਂ ਤੇ ਅੱਗੇ ਸਰਦੀਆਂ ਚ ਆ ਜਾਂਦੀ ਹੈ।
ਤੇ ਹਾਂਜੀ, ਬਿਲਕੁਲ, ਤੇ ਰਾਤ ਨੂੰ ਵੀ ਆਪਾਂ ਜੇ ਓਇਲ ਹੁੰਦਾ ਨਾ, ਨਾਰੀਅਲ ਦਾ, ਤੇ ਜਾ ਤਾਂ ਇਹ ਲਾਉਣਾ ਚਾਹੀਦਾ ਨਹੀਂ ਤੇ ਕਰੀਮ ਹੋ ਹੁੰਦੀ ਹੈ ਜਿਹੜੀ, ਕੋਲਡ ਕਰੀਮ ਹੁੰਦੀ ਹੈ, ਨਾ ਤੇ ਉਹ ਲਾ ਕੇ ਸੋਣੀ ਚਾਹੀਦੇ ਹੱਥਾਂ ਨੂੰ, ਤੇ ਡਰਾਈ ਨਹੀਂ ਹੁੰਦੇ ਤੇ ਸੋਫਟ ਸੋਫਟ ਰਹਿੰਦੇ ਨਾ, ਹੱਥ ਵੀ,
ਹਾਂਜੀ, ਵੈਸੇ ਨਾਰੀਅਲ ਦਾ ਤੇਲ ਸਭ ਤੋਂ ਬੈਸਟ ਹੈ। ਹਰ ਚੀਜ਼ ਦੇ ਲਈ।
ਹਾਂਜੀ।
ਕਿਤੇ ਵੀ ਯੂਜ ਕਰ ਲੋ ਹਾਂਜੀ, ਚਾਹੇ ਆਪਣੀ ਸਕਿਨ। ਤੇ ਲਗਾ ਲੋ, ਚਾਹੇ ਆਪਣੇ ਬਾਲਾਂ ਚ ਲਗਾ ਲੋ।
ਹਾਂਜੀ- ਹਾਂਜੀ ਜਿਵੇਂ- ਆਪਾਂ ਰਾਤ ਨੂੰ ਲਗਾਉਂਦੇ ਆ ਨਾ, ਤੇ ਨਾਰੀਅਲ ਦਾ ਤੇਲ ਤੇ- ਮਸਾਜ ਜਿਹ ਕਰਕੇ ਉਹਦੀ ਪੈ ਜਾਂਦੇ ਤੇ ਰਿਲੈਕਸ ਵੀ ਹੁੰਦੀ ਹੈ ਬੋਡੀ। ਹੱਥ- ਵੀ ਵਧੀਆ ਹੋ ਜਾਂਦੇ ਆ। ਉਹਦੇ ਨਾਲ ਹਨਾ ਤੇ- ਜਿਹੜੇ ਆਪਾਂ ਦੇ- ਮੂੰਹ ਚ ਨਿਸ਼ਾਨ ਵਗ਼ੈਰਾ ਹੁੰਦੇ ਐ, ਉਹ ਵੀ ਘੱਟ ਹੋ ਜਾਂਦੇ ਹੈ। ਤੇ ਸੁੂਬਾ ਨੂੰ ਆਪਾਂ ਜਿੱਦ ਮੂੰਹ ਧੋਂਦੇ ਆ ਨਾ, ਤੇ ਬੜਾ ਫੀਲ ਹੁੰਦਾ।
ਹਾਂਜੀ ਇਹ ਅਲੱਗ-ਅਲੱਗ ਹੁੰਦੇ ਨਾ ਜਿਵੇਂ ਨਾਈਟ- ਸਕਿਨ ਕੇਅਰ ਰੂਟੀਨ ਹੁੰਦਾ, ਔਰ ਮੋਰਨਿੰਗ ਹੁੰਦਾ।
ਹਾਂਜੀ।
ਮੈਨੂੰ ਸਵੇਰੇ ਤਾਂ ਇੰਨਾ ਟਾਈਮ ਨਹੀਂ ਲੱਗਦਾ, ਅਹ ਮੂੰਹ ਵਗੈਰਾ। ਜ਼ਿਆਦਾ ਉਹ ਕਰਨ ਦਾ, ਕਿਉਂਕਿ ਮੈਨੂੰ ਹੁੰਦੀ ਹੈ ਵੀ ਮੈਂ- ਆਪਣੇ ਹਸਬੈਂਡ ਨੂੰ, ਮਤਲਬ ਤਿਆਰ ਕਰਕੇ ਟਿਫਿਨ ਪੈਕ ਕਰਕੇ ਐ ਨੂੰ, ਭੇਜਿਆ ਜਲਦੀ-ਜਲਦੀ। । ਓਸ ਤੋਂ ਬਾਅਦ ਫਿਰ ਮੈਂ ਆਰਾਮ ਨਾਲ ਕਰਦੀ ਐ ਨਹਾ ਨੂੰ ਕੇ ਆਰਾਮ ਨਾਲ ਮਤਲੱਬ, ਬਾਰਾ
ਅੱਛਾ-ਅੱਛਾ, ਅੱਛਾ-ਅੱਛਾ।
ਇਹ ਦਸ ਵਜੇ ਈ ਚਲੇ ਜਾਂਦੇ ਨੇ, ਹਾਂਜੀ ਬਾਰਾਂ ਕੁ ਵਜੇ ਨਹਾ ਨੂ ਕੇ ਮੈਂ ਫਿਰ ਰੈਡੀ ਹੁੰਦੀ ਆ ਸਾਰਾ ਕੰਮ-ਕੁਮ ਕਰਕੇ
ਵਧੀਆ ਗੱਲ ਆ ਜੀ।
ਹਾਂਜੀ, ਫੇਰ। ਫੇਰ ਇੱਕ ਵਾਰੀ ਰਾਤ ਨੂੰ, ਫੇਸ ਵਾਸ਼ ਕਰਕੇ।
ਹਾਂਜੀ, ਅੱਛਾ- ਅੱਛਾ। ਤੁਸੀਂ ਫੇਸ ਵਾਸ਼ ਹਾਂਜੀ, ਰਾਤ ਨੂੰ ਫੇਸ ਵਾਸ਼ ਕਰਕੇ ਸੌਦੇ ਹੋ ਨਾ।
ਹਾਂਜੀ, ਫੇਸ ਵਾਸ਼ ਕਰਕੇ। ਕਿਉਂਕਿ ਫੇਰ ਸਾਰੇ ਦਿਨ ਦੀ, ਜਿਹੜੀ ਡਸਟ ਹੁੰਦੀ ਹੈ ਨਾ। ਉਹ ਨਿਕਲ ਜਾਂਦੀ ਹੈ ਰਾਤ ਨੂੰ। ਉਹ ਫੇਰ ਸਕਿੰਨ ਆਪਣੀ, ਸਹੀ ਹੁੰਦੀ ਹੈ ਰਿਪੇਅਰ ਹੁੰਦੀ ਹੈ।
ਹਾਂਜੀ-ਹਾਂਜੀ ਇਹੋ ਹੀ ਸਹੀ ਗੱਲ ਹੈ, ਹਾਂਜੀ। ਹਾਂਜੀ ਠੀਕ ਹੈ ਜੀ, ਚੰਗਾ ਜੀ ਸਤਿ ਸ੍ਰੀ ਅਕਾਲ ਜੀ।